ਹੈਲੋ
ਵੀਰ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ
ਹੋਰ ਠੀਕ ਉ
ਵਧੀਆ ਵਧੀਆ ਤੁਸੀਂ ਦੱਸੋ ਵੀਰ ਜੀ ਕੀ ਹਾਲ ਚਾਲ ਜ
ਵਧੀਆ ਹੋਰ ਕੀ ਕਰਦੇ ਤੁਸੀਂ ਇੱਕ ਟਾਈਮ ਤੇ ਦੋਨਾਂ ਨੇ ਸੇਮ ਸਵਾਲ ਪੁੱਛਣਾ ਮੈਂ ਆ ਦੇਖੋ ਤਿੰਨ ਰੋਟੀ
ਅੱਛਾ ਅੱਛਾ ਅੱਛਾ ਅੱਛਾ
ਹੋਰ ਤੁਸੀਂ ਕੀ ਕਰ ਰਹੇ ਸੀ
ਬਸ ਮੈਂ ਤਾਂ ਬਸ ਰੋਟੀ ਖਾਈ ਸੀ ਅਜੇ ਥੋੜ੍ਹੇ ਚੱਕਰ ਕੱਟ ਕੇ ਅਜੇ ਲੇਟਾਂ ਹੀ ਸੀ ਬਸ ਏ ਸੀ ਚਲਾ ਕੇ
ਅੱਛਾ ਅੱਛਾ
ਗਰਮੀ ਬਹੁਤ ਪੈਣੀ ਹੈ ਭਾਈ
ਹੋਰ ਗਰਮੀ ਗਰਮੀ ਹੋ ਰਹੀ
ਹਾਂ ਬਹੁਤ ਪੈਂਦੀ ਪਈ ਹੈ ਭਾਅ ਜੀ ਤੁਹਾਡੇ ਉੱਥੇ ਪੈਂਦੀ ਪਈ ਹੈ
ਇੱਕ ਦੋ ਦਿਨ ਤੇ ਤੇ ਮਤਲਬ ਕੱਟ ਹੀ ਪੈਦੀ ਹੈ ਮਤਲਬ ਜਿਵੇਂ ਥੋੜੇ ਟਾਈਮ ਬਾਦਲ ਆ ਜਾਂਦਾ ਹੈ ਅੱਗੇ ਧੁੱਪ ਦੇ ਤੇ ਕਦੇ ਧੁੱਪ ਆ ਜਾਂਦੀ ਹੈ ਮਤਲਬ ਉਹ ਨੀ ਪੈ ਰਹੀ ਜਿਹੜੀ ਜਿਹੜੀ ਵਿੱਚ ਬਿਲਕੁਲ ਹੀ ਚਿਪ ਚਪੀ ਗਰਮੀ ਹੋ ਗਈ ਸੀ ਬਰਸਾਤ ਕਰਕੇ
ਹਾਂਜੀ ਹਾਂਜੀ ਹਾਂਜੀ ਸਾਡੇ ਇੱਥੇ ਸਾਡੇ ਇੱਥੇ ਨਹੀਂ ਪਿਆ ਕੱਲ ਰਾਤੀ ਤਾਂ ਪਿਆ ਸੀ ਮ ਪਰ ਅ ਅੱਜ ਤਾਂ ਨਹੀਂ ਪੂਰੇ ਦਿਨ 'ਚ ਪਿਆ
ਬਸ ਹੁਣ ਤੇ ਜੁਲਾਈ ਹੀ ਆ ਗਿਆ ਹੈ ਪਰ ਕੁਛ ਕਹਿ ਨਹੀਂ ਸਕਦੇ ਹਲੇ ਜੁਲਾਈ ਚ ਬਾਰਿਸ਼ਾਂ ਤੇ ਹੁੰਦੀਆਂ ਨੇ ਪਰ ਕੁੱਝ ਕਹਿ ਨਹੀਂ ਸਕਦੇ ਅੱਜ ਕੱਲ੍ਹ ਦੇ ਮੌਸਮ
ਹਰ ਵਾਰੀ ਤਾਂ ਹੋ ਜਾਂਦੀਆਂ ਨੇ ਪਰ ਇਤਕੀ ਪਤਾ ਨਹੀਂ ਕੀ ਹੋ ਰਿਹਾ ਹੁੰਦੀ ਨਹੀਂ ਪਈ ਨਹੀਂ ਬਾਰਿਸ਼
ਇੱਕ ਵਾਰ ਇੱਕ ਦੋ ਇੱਕ ਦਿਨ ਆਈ ਸੀ ਸਾਢੇ ਇਥੇ ਇੱਕ ਦੋ ਦਿਨ
ਉਹ ਇੱਕ ਦੋ ਦਿਨ ਤਾਂ ਆਰੀ ਹੈ ਪਰ ਉਹ ਉਹ ਜਿਹੜਾ ਪਹਿਲੇ ਵਾਲੀ ਗੱਲ ਨਹੀਂ ਹੈ ਕਿ ਜਹੜਾ ਹੈ ਨਾ ਕਿ ਚਾਰ ਪੰਜ ਦਿਨ ਦਿਨ ਲਗਾਤਾਰ ਜਿੜਾ ਠੰਡਾ ਜ ਮੌਸਮ ਲਗਦਾ ਉਹ ਨਹੀਂ ਹੋ ਪਾ ਰਿਹਾ ਹਾਂਜੀ ਹਾਂਜੀ ਹੋਰ ਦੱਸੋ
ਹੋਰ
ਬਸ ਮੈਂ ਨਾ ਅਜੇ ਫੋਨ ਹੀ ਵੇਖ ਰਿਹਾ ਸੀ ਰੀਲਾਂ ਨਹੀਂ ਹੁੰਦੀ ਇੰਸਟਾਗ੍ਰਾਮ ਦੀ।
ਹੂੰ।
ਮੈਂ ਵੇਖ ਰਿਹਾਂ ਸੀ ਏ ਆਈ ਤੇ ਮ ਵੇਖ ਰਿਹਾਂ ਸੀ ਕਿੰਨੀ ਰੀਲਾਂ ਬਣਾਉਦੇ ਅੱਜ ਕੱਲ ਮਤਲਬ ਅਸੀਂ ਮਜ਼ਾਕ ਦੀ ਵੀ ਉਹ ਵੀ ਮਤਲਬ ਕਿਸੇ ਦਾ ਮੂੰਹ ਕਿਸੇ ਦਾ ਬ ਆਵਾਜ਼ ਕਿਸੇ ਦਿਨ ਆਉਂ ਦਿੰਦੇ ਨਹੀਂ ਪਤਾ ਹੀ ਨਹੀਂ ਲੱਗਦਾ ਅਜ ਕੱਲ੍ਹ
ਹਮ
ਤੁਸੀਂ ਵੇਖਦੇ ਹੋ
ਤੇ ਉਹ ਤੇ ਮਤਲਬ ਹੁਣ ਤਾਂ ਬੜੀ ਆਸਾਨ ਹੋ ਗਈ ਪਹਿਲੀ ਮੁਸ਼ਕਿਲ ਸੀ ਕਿਉਂਕਿ ਹੁਣ ਤੇ ਟੂਲ ਆ ਗਏ ਨੇ ਟੈਂਪਲੇਟ ਆ ਗਏ ਨੇ ਵੀਡੀਓ ਦੇ ਟੈਂਪ ਪਲੇਟ ਆ ਗਏ ਨੇ ਤੇ ਉਹਦੇ ਨਾਲ ਤੇ ਆਸਾਨ ਹੋ ਗਈ ਹ ਹੁਣ ਤਾਂ ਕੁਛ ਵੀ ਮਤਲਬ ਪੈਸਾ ਵੀ ਕਮਾ ਰਹੇ ਨੇ ਲੋਕੀ ਯੂਟਿਊਬ ਤੇ ਪਾ ਕੇ ਕਿਉਂਕਿ ਵਿਊਜ਼ ਮੋਨੀਟਾਈਜ਼ ਹੁੰਦਾ ਚੈਨਲ ਤੇ ਪੈਹੈ ਵੀ ਕਮਾ ਲੈਂਦੇ ਲੋਕੀ।
ਇੱਦਾਂ ਵੀ ਮੈਂ ਵੇਖਿਆ ਕੀ ਜਿਵੇਂ ਆਪਣਾ ਇਹ ਹੋ ਗਿਆ ਨਾ ਮੋਦੀ ਜੀ ਹੋ ਗਏ।
ਹੂੰ।
ਮਤਲਬ ਚਿਹਰਾ ਉਨਉਂਦਾਏਗਾ ਆਵਾਜ਼ ਕਿਸੇ ਹੋਰ ਦੀ ਲਾ ਦੇਣਗੇ ਲੱਗੇ ਉਹ ਵੀ ਬੋਲਦੇ ਪਏ ਨਹੀਂ ਪਤਾ ਹੀ ਨਹੀਂ ਲੱਗਦਾ। ਮਤਲਬ, ਮੈਂ ਇੱਕ ਇਗਜਾਮਪਲ ਦੇ ਰਿਹਾ, ਹੂੰ। ਕੀ ਕਹਿ ਰਹੇ ਹੋ?
ਕੀ ਕਹਿ ਰਹੇ ਹੋ ਜੀ?
ਮੈਂ ਤਾਂ ਬਹੁਤ ਸੌਖੇ ਨੇ।
ਹੈਲੋ।
ਹੋਰ ਤੁਹਾਨੂੰ ਆਉਂਦੀ ਹੈ ਇੱਕ ਅੱਧੀ ਬਣਾਉਣੀ।
ਨਹੀਂ, ਨਹੀਂ, ਮੈਨੂੰ ਤਾਂ ਨਹੀਂ ਆਉਂਦੀ ਭਾਜੀ।
ਮੈਨੂੰ ਆਉਂਦੀ ਹੈ।
ਅੱਛਾ, ਕਿੱਦਾਂ ਬਣਦੀ ਹੈ ਦੱਸਣਾ ਮੈਨੂੰ?
ਮੈਂ ਤੇ ਕੰਪਿਊਟਰ ਚ ਵੀ ਬਣਾ ਲੈਂਦਾ। ਲੈਪਟੋਪ ਵਿੱਚ ਵੀ ਬਣਾ ਲੈਂਦਾ, ਤੇ ਫੋਨ ਤੇ ਵੀ ਬਣਾ ਲੈਂਦਾ ਹਾਂ।
ਪਾਉਂਦੇ ਨੇ ਕੀ ਹੁੰਦਾ ਇਹ ਜਿੱਤ ਬਣਦੀ ਹੈ।
ਐਪ ਤੇ ਜਾ ਕੇ ਟੈਂਪਲੇਟ ਯੂਜ ਕਰੋ ਬਣ ਜੇਗੀ ਮਤਲਬ ਟਾਈਮ ਤਾਂ ਲੱਗੇ ਐਡਿਟ ਕਰਨ ਚ।
ਅੱਛਾ ਜੀ।
ਬਿਗਿਨਰ ਤਾਂ ਨਹੀਂ ਕਰ ਸਕਦਾ ਇਹ।
ਹੂੰ, ਹਾਂ। ਹਾਂ ਅਤੇ ਟਾਈਮ ਲੱਗੂਗਾ ਜਾਂ ਤੋਂ ਮਿਹਨਤ ਕਰਨਗੇ ਨਾ ਸਵੇਰ ਤੋਂ ਸ਼ਾਮ ਤੱਕ ਤਾਂ ਜੋ ਵੀ ਹੁੰਦੀ ਹੈ ਸਾਡੀ। ਕਿਵੇਂ ਮਿਹਨਤ ਕਿਦਾਂ ਕਰੀਏ।
ਇਹ ਵੀਡੀਓ ਨਾਲ ਮਤਲਬ ਪੈਸਾ ਵੀ ਬਣ ਸਕਦਾ ਹੈ।
ਅੱਛਾ ਜੀ।
ਹੂੰ, ਯੂਟਿਊਬ ਤੇ ਪਾਓਗੇ ਚਾਰ ਹਜ਼ਾਰ ਘੰਟੇ। ਚਾਰ ਹਜ਼ਾਰ ਘੰਟੇ ਵੋਚਿੰਗ ਆਵਰ ਹੋਣਗੇ ਤੁਹਾਡਾ ਮੋਨੀਟਾਈਜ ਹੋਏਗਾ ਚੈਲਨ ਕਈ ਇੱਕ ਬੜੀ ਚੱਲ ਜਾਂ ਨੇ ਹਲਕ ਦੀ ਚੱਲਦੀ ਆਈਰਨ ਮੈਨ ਦੀ ਬੜੀ ਚੱਲਦੀ ਪਏ ਨੇ।
ਚੱਲ ਰਹੀ ਹੈ ਇੱਕ ਉਹ ਮਤਲਬ ਪੌਈਮਾ ਬਨਾ ਲੈਂਦੇ ਨੇ।
ਤੇ ਉਹ ਕਹਿੰਦੇ ਨੇ ਮੈਂ ਮਤਲਬ, ਮੈਂ ਬੋਲ ਕੇ ਕਿਵੇਂ ਦੱਸਾਂ। ਕਿ ਮੈਨੂੰ ਮਤਲਬ ਜਿਵੇਂ ਨਾਰੀਅਲ ਤੇਲ ਹੈੈ ਗਿਆ ਮੈਨੂੰ ਇਹਦੇ ਚ ਪਾਹੋ ਮਤਲਬ ਤੁਹਾਡੇ ਬਾਹਾਲ ਲੈ ਕਰਾਂਗਾ।
ਹਾਂਜੀ ਹਾਂਜੀ, ਮੈਂ ਵੇਖੀਏ ਵੇਖੀਏ ਬੜੀ ਵੇਖੀਏ ਪਿਆਜ਼ ਟਮਾਟਰ ਦੀ ਬੜੀ ਆਉਂਦੀ ਹੈ।
ਹੂੰ।
ਓਹ ਹਾਂਜੀ ਹਾਂਜੀ, ਪਤਾ ਨੀ ਮਤਲਬ ਕਿੱਦਾਂ ਬਣਾ ਦਿੰਦੇ ਨੇ ਐ ਵੀਡੀਓ।
ਕਿਵੇਂ ਦੱਸਾਂ ਤੁਹਾਨੂੰ ਹੁਣ ਮਤਲਬ ਤੁਹਾਡੇ ਕੋਲ ਫ਼ੋਨ ਏ, ਕੰਪਿਊਟਰ ਏ ਕੀ ਏ?
ਲੈਪਟੋਪ ਵੀ ਹੈਗਾ ਫੋਨ ਵੀ ਹੈਗਾ ਦੋਵੇਂ ਚੀਜ਼ਾਂ ਹੈਗੀਆਂ ਨੇ।
ਤੇ ਮਤਲਬ ਕਿੰਨੇ ਚ ਬਣਾਓਗੇ ਤੁਸੀ ਆਸਾਨ ਤੇ ਮੇਰੇ ਖਿਆਲ ਅਸਾਨ ਤੇ ਮੈਂ ਦੱਸਾਂ ਤੁਹਾਨੂੰ ਮੋਬਾਇਲ ਦੇ ਟੈਂਪਲੇਟ ਲੱਗ ਜਾਣਗੇ ਕੰਪਿਊਟਰ ਇਚ। ਕੰਪਿਊਟਰ ਇਚ ਈ ਅਸਾਨ ਨੇ ਪਰ ਤੁਸੀ ਤੁਹਾਨੂੰ ਸਮਝ ਤੇ ਆਏਗਾ ਨੀ ਕੰਪਿਊਟਰ ਇਚ। ਕਿਉਂਕਿ ਕੰਪਿਊਟਰ ਇੱਕ ਇੱਕ ਚੀਜ਼ ਐਡਿਟ ਕਰਨੀ ਪੈਂਦੀ ਐ, ਇਸ ਤੋਂ ਵਧੀਆ ਤੁਸੀਂ ਫੋਨ ਤੇ ਹੀ ਬਣਾ ਲਉ।
ਅੱਛਾ-ਅੱਛਾ। ਫ਼ੋਨ ਤੇ ਮਤਲਬ ਕੀ ਐਪ ਉਪ ਡਾਊਨਲੋਡ ਕਰਨੇ ਪੈਣੇ ਪਲੇ ਸਟੋਰ ਤੋਂ।
ਇੱਕ ਐਡਿਟ ਦੀ ਐਪ ਹੈਗੀ ਕੈਪਕਟ ਉਹ ਡਾਊਨਲੋਡ
ਅੱਛ-ਅੱਛ, ਅੱਛਾ ਜੀ।
ਤੇ ਜਿਹੜੀ ਹੋਂਦੀਆਂ ਨੇ ਗੂਗਲ ਤੇ ਜਾਓ ਏ ਆਈ ਜਨਰੇਟਰ ਤੇ ਜਾਓ ਓਥੇ ਕਲਿਪਸ ਪਾਓ ਮਤਲਬ ਜੋ ਵੀ ਤੁਸੀ ਦੱਸੋ ਕਿ ਜੈਸੇ ਇੰਗਲਿਸ਼ ਯਾਂ ਹਿਂ ਹਿਂਗਲਿਸ਼ ਮੇਂ ਲਿਖੋ।
ਹਾਂਜੀ-ਹਾਂਜੀ-ਹਾਂਜੀ।
ਕੀ ਤੁਸੀ ਕੀ ਕਰਨਾ? ਤੇ ਓ ਚੀਜ਼ ਤੁਹਾਨੂੰ ਮਤਲਬ ਵੀਡੀਓ ਚ ਬਣਾ ਕੇ ਦੇ ਦੇਗਾ। ਤੇ ਤੁਸੀ ਮਤਲਬ ਓਦੇ ਚ ਆਵਾਜ਼ ਵੂਜ ਤੁਹਾਨੂੰ ਇੱਕ ਟੂਲ ਭੇਜ ਦਾਂਗਾ ਤੇ ਓ ਟੂਲ ਲਾ ਲੈਣਾ। ਓ ਟੂਲ ਲਓਗੇ ਤੁਸੀ। ਤਾਂ ਤੁਹਾਡਾ ਓ ਬਨ ਯਾ ਮਤਲਬ ਫੇਰ ਤੁਸੀ ਜੇਹੜੀ ਐਡਿਟ ਉਡਿਟ ਕਰਨੀ ਐ ਓ ਤੁਹਾਡੀ ਮਰਜ਼ੀ।
ਠੀਕ ਹੈ ਠੀਕ ਹੈ। ਤੇ ਮੈਂ ਸੁਣਿਆ ਇਹਨਾਂ ਦਾ ਮਤਲਬ ਕੁਟ ਕੋਰਸ ਵੋਰਸ ਵੀ ਹੁੰਦਾ। ਕੋਰਸ ਵੀ ਹੁੰਦਾ ਐਂਦਾ?
ਹੂੰ। ਓ ਤਾਂ ਮਤਲਬ ਪ੍ਰੋਫੈਸ਼ਨਲ ਲੈਵਲ ਦਾ ਹੁੰਦਾ ਐ ਨਾ। ਤੁਸੀ ਹਲੇ ਕੋਈ ਵੀਡੀਓ ਥੋੜੀ ਨਾ ਐਡਿਟ ਕਰਨੀ ਐ।
ਅੱਛਾ ਅੱਛਾ ਅੱਛਾ।
ਹਲੇ ਤਾਂ ਮਤਲਬ ਛੋਟੀ ਮੋਟੀ ਹਲੇ ਬਿਗਨਰ ਹੀ ਹੋ ਤੁਸੀ ਨਾ। ਟੈਂਪਲੇਟ ਹੀ ਲਾ ਲੋ। ਟੈਂਪਲਲੇਟ ਇ ਲਾ ਲੋ ਇਸ ਤੋਂ ਵਧੀਆ।
ਠੀਕ ਹੈ ਠੀਕ ਆ।
ਤੇ ਜੇ ਟੈਂਪਲੇ ਟੈਂਮਪਲੇਟ ਕਹੋਗੇ ਤਾਂ ਟੈਂਪਲੇਟ ਤਾਂ ਬੋਤ ਨੇ ਪਰ ਮੈਂ ਤੁਹਾਨੂੰ ਜੇੜਾ ਵਧੀਆ ਅਸਾਨ ਹੋਏਗਾ ਓ ਭੇਜ ਦਾਂਗਾ।
ਹੁਂ ਹੁਂ ਹੁਂ। ਔਨੂੰ ਇੱਕ ਕੁ ਜੇਹੜਾ ਹੈ ਮਤਲਬ ਫੋਰਨ ਕੰਟਰੀਆਸ ਹੋਂਦੀਆਂ ਏ ਆਈ ਦਾ ਕਿੰਨਾ ਚੰਗਾ ਇਸਤੇਮਾਲ ਕਰਦੀ ਪੀ ਏ। ਤੇ ਸਾਡੀ ਕੰਟਰੀ ਮਤਲਬ ਹੈ ਵੀਡੀਓ ਬਣਾਣ ਚ ਲੱਗੀ ਐ ਏ ਆਈ ਦੀ।
ਹੁਂ। ਏ ਓ ਏ ਆਈ ਨਾਲ ਪਤਾ ਨੀ ਕੀ ਕੀ ਕਰਦੇ ਪਏ ਨ ਤੇ ਆ ਸਾਡ ਡੇ ਵਾਲੇ ਵੀਡੀਓ ਈ
ਹਾਂਜੀ। ਫੋਨ ਵਿਚ ਤਾਂ ਮੈਂ ਵੇਖਿਆ ਏ ਆਈ ਦਾ ਇੰਨਾ ਚੰਗਾ ਯੂਜ ਹੈ ਕਿ ਮਤਲਬ ਬ ਡਰਾਈਵਰ ਦੀ ਨੀਡ ਨਈ ਬੱਸ ਚੱਲਦੀ ਪਈ ਏ। ਓ ਮਤਲਬ ਆਪੇ ਈ ਬੱਸ ਚਲਦੀ ਪਈ ਐ ਆਪੇ ਹੀ ਔ ਸਟੋਪਸ ਤਾਰੇਗੀ ਫੇਰ ਚੱਲੂਗੀ ਐ ਕਰਕੇ। ਤੇ ਏਥੇ ਤਾਂ ਬਸ ਵੀਡੀਓ ਬਣਾਂਦੇ ਨੇ।
ਜਪਾਨ ਤੇ ਪੂਰਾ ਏ ਆਈ ਨਾਲ ਮਤਲਬ ਕਨੈਕਟ ਜਾ ਹੈ।
ਹਾਂ ਹਾਂ ਮਤਲਬ ਏਹ ਇੱਥੇ ਤਾਂ ਏ ਆਈ ਨੂੰ ਵੀ ਅਸੀ ਮਜ਼ਾਕ ਦਾ ਓ ਈ ਬਣਾ ਲਿਆ ਇੰਡੀਆ ਵਾਲਿਆਂ ਨੇ।
ਹੁਂ। ਤੇ ਮਲਬ ਐ ਪੁੱਛਦੇ ਨੇ ਕਿ ਏ ਆਈ ਮਲਬ ਕੁਛ ਵੀ ਜਿਵੇਂ ਐਹ ਮਤਲਬ ਖ਼ਤਰਨਾਕ ਵੀ ਐ ਏ ਆਈ। ਤੇ ਮਤਲਬ ਸਹੀ ਵੀ ਹੈ। ਬਚਿਆਂ ਲਈ ਤਾਂ ਸਹੀ ਹੈਗੀ ਹੈ।
ਨਹੀਂ ਮਤਲਬ ਖ਼ਤਰਨਾਕ ਕਿਵੇਂ ਹੈਗੀ ਹੈ।
ਮਤਲਬ ਜਿਵੇਂ ਤੁਸੀਂ ਕੋਈ ਨਵੀਂ ਚੀਜ਼ ਸਿੱਖਣੀ ਹੈ ਉਹ ਤੁਹਾਨੂੰ ਅਡਵਾਈਸ ਦੇ ਦੇਗੀ ਬੱਚਿਆਂ ਨੂੰ ਮਤਲਬ ਪੜ੍ਹਨ ਦੀ ਉਹ ਕਰੇਗੀ ਜਿਵੇਂ ਤੁਸੀਂ ਜਿਵੇਂ ਉਸ ਦਿਨ ਤੁਸੀਂ ਪੁੱਛਿਆ ਸੀ ਕਿ ਵਾਈਟ ਸੋਸ ਪਾਸਤਾ ਕਿਵੇਂ ਬਣਾਂਦੇ ਨੇ ਅਤੇ ਇਹ ਰੈਸਪੀ ਵੀ ਦੱਸ ਦੇਗੀ
ਅੱਛਾ ਜੀ
ਹੂੰ ਤੇ ਜਿਹੜਾ ਮਤਲਬ ਤੁਸੀਂ ਕੁਛ ਵੀ ਟਿਪਸ ਟੁਪਸ ਲੈਣੀ ਹੈ। ਉਹ ਵੀ ਦੇ ਦੇਗੀ
ਅੱਛਾ।
ਹਮ
ਜਿਵੇਂ ਇਹ ਸਾਨੂੰ ਮਤਲਬ ਬਿਜਨਸ ਟਿਪਸ ਲਣੀ ਕਿ ਬਿਜ਼ਨਸ ਕਰੀਏ ਉਹ ਵੀ ਦੇ ਦੂਗੀ ਟਿਪਸ ਹੈ ਸਾਨੂੰ
ਹੁਂ। ਦੇਖਦੇ ਹੈਗੇ।
ਅੱਛਾ ਅੱਛਾ। ਮਤਲਬ ਮੈਂ ਏਕ ਨਾ ਐਪ ਵੀ ਸੁਣਿਆ ਜਿਹੜਾੁ ਹੁੰਦਾ ਚੈਟ ਜੀ ਪੀਟੀ ਦੇ ਨਾਂ ਦਾ ਐ ਕੀ ਹੁੰਦਾ? ਇਹਦਾ ਕੀ ਯੂਜ ਹੁੰਦਾ ਐ।
ਚੈਟ ਜੀ ਪੀ ਟੀ ਤੇ ਐਹੀ ਏ ਆਈ ਤੇ ਹੁੰਦੀ ਐ ਪਰ ਐ ਨਾ ਮਤਲਬ ਥੋੜ੍ਹੀ ਨਾ ਕਿ ਐ ਨਾ ਤੁਹਾਡੀ ਮਤਲਬ ਪਰਸਨਲ ਇਨਫੋਰਮੇਸ਼ਨ ਰੱਖ ਲੇਗੀ। ਜਿਵੇਂ ਨਾਮ ਨੂਮ ਸਾਰੀ ਪੋਮੇਰਮ ਤੇ ਇਸ ਤੋਂ ਵਧੀਆ ਤੁਸੀਂ ਗੂਗਲ ਜੈਮ ਨਾਲ ਯੂਜ ਕਰ ਲਿਆ ਕਰੋ
ਅੱਛਾ ਉਹ ਚੰਗੀ ਹੈਗੀ ਹੈ। ਗੂਗਲ 'ਤੇ ਵੀ ਨਹੀਂ ਮੈਂ ਕਿਹਾ ਉਹ ਚੰਗੀ ਆ ਗੂਗਲ ਜਾਵੇ ਨਹੀਂ
ਉਹ ਯੂਜ ਕੀਤਾ ਕਰੋ ਤੁਸੀਂ
ਕੋਈ ਨਹੀਂ ਉਹ ਯੂਜ਼ ਕਰਾਂਗਾ ਮੈਂ
ਤੇ ਚੈਟਜੀਪੀਟੀ ਤੋਂ ਸਾਰਾ ਨਾ ਡਾਟਾ ਉਹ ਕਰ ਦੇਣਾ
ਡਿਲੀਟ
ਉੜ੍ਹਾ ਦੇਣਾ ਸਾਰਾ ਡਾਟਾ ਤਾਂ ਕਿ ਤੁਹਾਡੀ ਕੋਈ ਇਨਫੋਰਮੇਸ਼ਨ ਨਾ ਰਹਿ ਜਾਏ। ਹਮ, ਨਹੀਂ ਉਹਦੇ ਚ ਜਾ ਕੇ ਸਾਰਾ ਐਪ ਡਾਟਾ ਉਹ ਕਰਦੇਣਾ ਡਿਲੀਟ
ਠੀਕ ਆ
ਹਮ ਤੇ ਫਿਰ ਗੂਗਲ ਜੈਮਨਾਈਤੇ ਆਪਣੀ ਆਈ ਡੀ ਬਣਾਓ ਉਹ ਤਾਂ ਤੁਹਾਡੇ ਗੂਗਲ ਦੀ ਆਈ ਡੀ ਨਾਲ ਚੱਲੇਗੀ ਉਹ ਸੇਫ ਏ
ਹਾਂਜੀ -ਹਾਂਜੀ- ਹਾਂਜੀ।
ਹਮ ਨਹੀਂ ਤੇ ਮੈਂਟ ਆਈ ਹੈਗਾ ਜਿਹੜਾ
ਹਾਂਜੀ- ਹਾਂਜੀ- ਹਾਂਜੀ।
ਪਰ ਤੁਸੀਂ ਉਹੀ ਚਲਾਓ ਗੂਗਲ ਜੈਮਨਾਈ।
ਹਮ -ਹਮ -ਹਮ। ਮਤਲਬ ਇਹ ਜਿਹੜੇ ਇੰਸਟਾਗ੍ਰਾਮ 'ਤੇ ਵੀ ਬੜੇ ਏ ਆਈ ਦੀ ਵੀਡੀਓ ਬਣਾ ਕੇ ਪਾਉਂਦੇ ਨੇ ਇਹ ਵੀ ਕਮਾਉਂਦੇ ਨੇ ਪੈਸ ਪੂਏਆ ਨਹੀਂ
ਨਹੀਂ ਕਿਉਂਕਿ ਇੰਸਟਾਗ੍ਰਾਮ ਤੇ ਸਿਰਫ ਵਿਊਜ਼ ਆਉਂਦੇ ਨੇ ਵਾਇਰਲ ਹੁੰਦਾ ਬੰਦਾ ਉਹਦੇ ਨਾਲ ਤੁਸੀਂ ਜਿਵੇਂ ਵਾਇਰਲ ਹੋ ਗਏ ਤੇ ਤੁਸੀਂ ਮਤਲਬ ਪ੍ਰਮੋਸ਼ਨ ਸ਼ੁਰੂ ਕਰੋਗੇ ਤਾਂਏ ਤੁਹਾਡੇ ਕੋਲ ਪੈਸੇ ਆਉਣਗੇ‌‌। ਵੈਸੇ ਕੋਈ ਇੰਸਟਾਗ੍ਰਾਮ ਮਤਲਬ ਵੈਸੇ ਨਹੀਂ ਦਿੰਦੇ ਪੈਸੇ
ਠੀਕ ਹੈ, ਠੀਕ ਹੈ
ਜਿਵੇਂ ਤੁਸੀਂ ਪ੍ਰਮੋਸ਼ਨ ਕਰੋਗੇ ਉਹਨੇ ਪੈਸੇ ਮਿਲਣ ਮਿਲਣਗੇ ਤੁਹਾਨੂੰ ਜਿਵੇਂ ਤੁਹਾਡੇ ਵਿਊਜ਼ ਜਿਆਦਾ ਹੋਏਗੇ। ਤੇ ਤੁਹਾਡੇ ਪ੍ਰਮੋਸ਼ਨ ਜ਼ਿਆਦਾ ਹੋਣਗੇ
ਅੱਛਾ- ਅੱਛਾ, ਅੱਛਾ -ਅੱਛਾ ਇੰਸਟਾਗ੍ਰਾਮ ਮਤਲਬ ਪ੍ਰਮੋਸ਼ਨ ਜਿਹੜਾ ਹੋਵੇਗਾ ਉਹ ਵੀ ਪੈਸੇ ਦੇਊਗਾ।
ਹਮ
ਠੀਕ ਹੈ
ਜਿਵੇਂ ਇੰਸਟਾਗ੍ਰਾਮ ਤੇ ਕੋਈ ਪੋਸਟ ਪਾਉਂਦਾ, ਰੀਲ ਪਾਉਂਦਾ ਤੇ ਜਿਵੇੈਂ ਜੈਮਨਾਈ ਕੋਲ ਕੁਛ ਪੁੱਛਿਆ। ਕਿਵੇ ਰੀਲ ਵਾਇਰਲ ਕਿਵੇਂ ਕਰਦੇ ਹੈ। ਤੇ ਉਹ ਕੈਪਸ਼ਨ ਦੋ ਕੋਈ ਇੰਸਟਾਗ੍ਰਾਮ ਪੋਸਟ ਲਈ ਤੇ ਉਹ ਵੀ ਬਣਾ ਕੇ ਦੇ ਦਿੰਦਾ ਉਹ
ਅੱਛਾ-ਅੱਛਾ, ਉਹ ਵੀ ਦਿੰਦੇ ਨੇ।
ਹਮ- ਹਮ।
ਉਹ ਤਾਂ ਬਹੁਤ ਵਧੀਆ ਗੱਲ ਹੈ ਉਹ ਸਮਝ ਨਹੀਂ ਆਉਂਦੇ ਜਦੋਂ ਕੋਈ ਪੋਸਟ ਪਈਏ ਨਾ ਆਪਾਂ ਉਹ ਸਮਝ ਨਹੀਂ ਆਉਂਦੇ ਕੀ ਕੈਪਸ਼ਨ ਪਾਈਏ
ਹਮ।
ਉਹ ਆਪੇ ਪਾ ਕੇਤੇ ਦੂਆ।
ਹਮ।
ਵਧੀਆ ਹੈ ਜੀ।
ਬਹੁਤ ਕੰਮ ਕਰ ਲੈਂਣਾ ਜਿਵੇਂ ਬਿਗਨਰ ਲਈ ਤਾਂ ਬਹੁਤ ਸਹੀ ਹੈ ਜਿਵੇਂ ਤੁਸੀਂ ਨਵਾਂ ਕੰਮ ਕੋਈ ਸਟਾਰਟ ਕਰਿਓ ਕਿਸੇ ਵੀ ਫੀਲਡ ਵਿੱਚ, ਕਿਸੇ ਵੀ ਫੀਲਡ ਤੁਸੀਂ ਜਾ ਰਹੇ ਹੋ ਬਿਜਨਸ ਜੋਬ ਕਿਸੇ ਵੀ ਫੀਲਡ ਵਿੱਚ ਉਹ ਤੇ ਜਿਵੇਂ- ਜਿਵੇਂ ਬੱਚੇ ਨੂੰ ਕੋਈ ਕੰਮ ਕਰਨਾ ਹਲੇ ਉਹ ਨਵੇਂ ਨਵੇਂ ਸਟੈਂਡਰਡ ਉਹ ਸ਼ੁਰੂਆਤ ਦਾ ਪੜ੍ਹ ਲਿਆ ਕਿ ਮੇਨ- ਮੇਨ ਟੋਪਿਕ ਇਗਜ਼ਾਮ ਦਾ ਵੀ ਦੱਸ ਦਿੰਦਾ ਏ ਕਿ ਐਗਜ਼ਾਮ ਵਿਚ ਇਹ ਬੁੱਕ ਤੋਂ ਮਤਲਬ ਇਹ ਮੇਨ ਟੋਪਿਕ ਹੈਗਾ ਜਿਹੜਾ ਹਰ ਸਾਲ ਰਿਪੀਟ ਹੁੰਦਾ ਹੈ
ਅੱਛਾ -ਅੱਛਾ ਇਹ ਵੀ ਦੱਸ ਦਿੰਦਾ ਏ, ਚਲੋ ਮਤਲਬ ਬੜੇ ਕਮ ਦੀ ਚੀ ਜਾ ਹੈਗੀ ਤੁਸੀਂ ਇਹ ਲਾ ਲਓ ਮਤਲਬ
ਸਾਰੇ ਪੇਪਰ ਐਨਾਲਜ਼ ਕਰਕੇ ਜਦ ਮੇਰੇ ਟੈਂਥ ਦੇ ਬੋਰਡ ਹੋਏ ਸੀ ਮੈਂ ਮਤਲਬ ਮੇਨ- ਮੇਨ ਕੁਸ਼ਚਨ ਪੁੱਛੇ ਸੀ ਤਿੰਨ ਤੇ ਪੰਜ ਮਾਰਕਸਲੇੇ ਉਹ ਵੀ ਦੱਸਦੇ ਸੀ। ਜਿਹੜੇ ਮਤਲਬ ਉਹ ਆਏ ਸੀ। ਜਿਵੇਂ ਉਹਨੇ ਦੱਸਿਆ ਸੀ। ਕਿ ਇਹ ਹਰ ਸਾਲ ਰਿਪੀਟ ਹੁੰਦੇ ਨੇ। ਇਹ ਮੇਨ ਨੇ ਤੇ ਉਹ ਉਹਦੇ ਵਿੱਚੋਂ। ਤਿੰਨ ਚਾਰ ਕੁਸ਼ਚਨ ਤੇ ਆਏ ਸੀ।
ਹਾਂਜੀ ਵਧੀਆ ਗੱਲ ਹੈ ਫਿਰ ਤਾਂ। ਮਤਲਬ ਬੱਚੇ ਲਈ ਕਾਫੀ ਯੂਜ ਯੂਜਲ ਜਾਗੀ ਹੈ। ਚਲੋ ਠੀਕ ਹੈ ਭਾਅ ਜੀ ਓਕੇ ਸਤਿ ਸ਼੍ਰੀ ਅਕਾਲ।
ਠੀਕ ਸਤਿ ਸ਼੍ਰੀ ਅਕਾਲ।